ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ
ਹੋ ਗਏ ਵੇਲੇ ਤੁਸੀਂ
ਹਾਂਜੀ ਹੋ ਗਏ, ਅੱਜ ਤੇ ਤੁਹਾਡੀਆਂ ਉਮਰਾਂ ਲੰਬੀਆਂ ਮੈਂ ਤੁਹਾਨੂੰ ਯਾਦ ਕਰਦੇ
ਅੱਛਾ-ਅੱਛਾ ਚਲੋ
ਤੁਹਾਨੂੰ ਯਾਦ ਕਰਦੀ ਵੀ ਸੀ, ਤੇ ਤੁਹਾਡਾ ਫੋਨ ਹੀ ਆ ਗਿਆ।
ਚਲੋ, ਅੱਛੀ ਗੱਲ ਹੈ।
ਮੈਂ ਕਿਹਾ, ਕਿ ਮੈਂ ਸ਼ੋਪਿੰਗ ਕਰਕੇ ਆਈ ਸੀ, ਤੁਸੀਂ ਮੈਨੂੰ ਪਿੱਛੇ ਫ਼ੋਨ ਕਰਕੇ ਦੱਸਿਆ ਸੀ ਨਾ। ਕਿ, ਤੁਸੀਂ ਸਟਿਚਿੰਗ ਦਾ ਕੰਮ ਦੁਬਾਰਾ ਸਟਾਰਟ ਕਰ ਲਿਆ ਹੈ। ਔਰ, ਮਸ਼ੀਨਾਂ ਵੀ ਲੈ
ਹੈਲੋ
ਆਵਾਜ਼ ਆ ਰੀ ਏ?
ਹੈਲੋ
ਆ ਰਹੀ ਆਵਾਜ਼? ਥੋੜਾ ਪਤਾ ਹਾਂ ਤੇ ਮੈਂ ਨਾ ਸੂਟ ਲੈ ਕੇ ਕੇ ਆਈ ਸੀ--ਓਥੇ ਨਾ ਮਿਲਦੇ ਨੇ ਸਾਡੇ ਇੱਥੇ ਥਾਨ ਦੇ ਵਿੱਚੋਂ ਜਿਹੜਾ, ਬਊਟੀਕ ਦਾ ਕੱਪੜਾ ਨਹੀਂ ਹੁੰਦਾ
ਹਾਂ, ਹਾਂ, ਹਾਂ
ਤੇ ਉਹ ਦੁਪੱਟਾ ਵੀ ਤੇ ਹਰ ਚੀਜ਼ ਮੈਂ ਕਿਹਾ ਸੀ ਚੱਲ ਮੈਂ ਤੁਹਾਨੂੰ ਨਾ ਭਿਜਵਾ ਦਾਂਗੀ। ਕੋਈ ਆਉਂਦਾ ਜਾਂਦਾ ਹੋਏਗਾ।
ਤੇ ਤੁਸੀਂ, ਜਿਸ ਤਰ੍ਹਾਂ ਕੋਰੀਅਰ ਤੇ ਫਿਰ ਮੈਨੂੰ ਭਿਜਵਾ ਦੋਗੇ? ਸਟਿਚ ਕਰਕੇ
ਹਾਂ-ਹਾਂ, ਮੈਂ ਭਿਜਵਾ ਦਾਂਗੀ।
ਜਿਹੜੀ ਵੀ ਪੀਸ ਹੋਏਗੀ, ਕੋਰੀਅਰ ਵਗੈਰਾ, ਸਟਿਚਿੰਗ ਦੇ ਨਾਲ ਹੀ ਤੁਸੀਂ ਮੈਨੂੰ ਦੱਸ ਦੇਣਾ।
ਠੀਕ ਹੈ, ਠੀਕ ਹੈ।
ਮੈਂ- ਦੋ ਲੈ ਕੇ ਆਈ ਹਾਂ ਸੂਟ, ਓਹ ਜਿਸ ਤਰ੍ਹਾਂ ਓਹ ਹੈ ਤੇ, ਸਵਾ- ਸਵਾ ਦੋ ਮੀਟਰ ਦੇ ਹਿਸਾਬ ਨਾਲ ਸਣ, ਤੇ ਮੈਂ ਨਾ ਸਪੈਸ਼ਲੀ ਉਹਦਾ ਢਾਈ ਮੀਟਰ ਕਟਵਾਇਆ ਹੈ ਸ਼ਰਟ ਦਾ। ਢਾਈ ਮੀਟਰ ਕਟਵਾਇਆ ਹੈ ਪੈਂਟ ਦਾ। ਤੇ ਢਾਈ ਮੀਟਰ ਹੀ ਮੈਂ ਦੁਪੱਟਾ ਲਿੱਤਾ ਹੈ ਉਹ ਨਾ ਥਾਨ ਹੁੰਦੇ ਨੇ। ਟੀਕ ਵਾਲੇ ਕੱਪੜਾ ਮਿਲਦਾ ਉਹ ਦੁਕਾਨ ਤੇ ਉਹ ਪਾਈ ਦੇ
ਅੱਛਾ, ਅੱਛਾ।
ਤੇ ਇੱਕ ਤੇ ਮੈਂ ਕਰੀਮ ਕਲਰ ਵਿੱਚ ਲਿੱਤਾ ਪੂਰਾ ਕਰੀਮ ਹੈ ਖਾਦੀ ਕੋਟਨ ਵਿੱਚ। ਉਹ ਕੋਟਨ ਚੈੱਕ ਖਾਦੀ ਲੇਕਿਨ ਅੰਬਰੋਇਡਰੀ ਹੈ। ਉਹਦੇ ਸ਼ਰਟ ਦੇ ਉੱਪਰ ਅੰਬੋਇਡਰੀ ਹੈ। ਤੇ ਜਿਹੜਾ ਥੱਲੇ ਪੈਂਚ ਬਣੇਗੀ ਨਾ ਉਹਦਾ ਕੱਟਵਰਗ ਵਾਲਾ ਕੰਮ ਹੈ। ਪੈਂਟ ਤੇ ਤੇ ਬੜੇ ਸਹੀ ਰੇਟ ਦੇ ਵਿੱਚ ਮੈਨੂੰ ਮਿਲ ਗਿਆ ਸੀਗਾ। ਤੇ ਜਿਹੜਾ ਦੁਪੱਟਾ ਹੈ। ਉਹ ਵੀ ਕਟਵਰ ਵਿੱਚ ਹੈ।
ਅੱਛਾ ਅੱਛਾ, ਅੱਛਾ।
ਲੇਕਿਨ ਦੁਪੱਟੇ ਦੇ ਜਿਹੜੇ ਆਸੇ ਪਾਸੇ ਸਾਈਡਸ ਨੇ ਉੱਥੇ ਨਹੀਂ ਹੈ ਕੁਝ ਕਿਉਂਕਿ ਉੱਥੋਂ ਦੀ ਕਟਿੰਗ ਕਰਨੀ ਹੁੰਦੀ ਕਰਕੇ ਦਿੰਦੇ ਨੇ ਨਾ ਉਹ ਕਸਟਮਰ ਨੂੰ। ਅਤੇ ਬੜਾ ਅੱਛਾ ਮੈਂ ਲਿੱਤਾ ਹੈਗਾ ਅਤੇ ਮੈਂ ਕਿਹਾ ਐਵੇਂ ਕਿਸੇ ਅਨਾੜੀ ਟੇਲਰ ਨੂੰ ਨਹੀਂ ਦਿੰਦੀ ਮੈਂ।
ਹਾਂ, ਹਾਂ।
ਤੇ ਬਸ ਲੇਕਿਨ ਹੈ ਕਿ ਉਹਦੇ ਚ ਥੋੜ੍ਹਾ ਪਤਲਾ ਜਿਹਾ ਅਸਤਰ ਲੱਗੇਗਾ।
ਅੱਛਾ।
ਤੇ ਤੇ ਅਸਤਰ ਤੁ ਤੁਸੀਂ ਆਪਣਾ ਆਪੇ ਲਗਾ ਦਿਓਗੇ ਉਹ ਵੀ ਮੈਂ ਲੈ ਕੇ ਭੇਜਾਂ ਤੁਹਾਨੂੰ।
ਨਹੀਂ ਤੁਹਾਡੀ ਮਰਜ਼ੀ ਚਾਹੇ ਤੁਸੀਂ ਭੇਜ ਦਿੋਉ।
ਅੱਛਾ, ਅੱਛਾ।
ਹਾਂ, ਹਾਂ, ਹਾਂ।
ਠੀਕ ਹੈ। ਅਤੇ ਤੁਹਾਨੂੰ ਨਾਪਾ ਮੈਂ ਆਪਣਾ ਇੱਕ ਸੂਟ ਭੇਜ ਦਿਆਂਗੀ। ਕਿ ਮੈਂ ਕਿਹੜਾ ਮੇਰਾ ਨਾ ਪੈ ਗਿਆ। ਹੋਰ ਬਾਕੀ ਕੋਈ ਦਿੱਕਤ ਹੋਗੀਈ ਤੁਸੀਂ ਫੋਨ 'ਤੇ ਥੋੜ੍ਹਾ ਪੁੱਛੀ ਲਓਗੇ।
ਹਾਂ ਹਾਂ ਹਾਂ ਠੀਕ ਹੈ।
ਅਤੇ ਇੱਕ ਮੈਂ ਲਿੱਤਾ ਹੈਗਾ ਮਾਊਸ ਕਲਰ ਦੇ ਵਿੱਚ ਉਹ ਵਾਲਾ ਥੋੜਾ ਉਹ ਕੱਪੜਾ ਹੈਗਾ, ਥੋੜ੍ਹਾ ਸਿਲਕ ਟਾਈਪ ਵਿੱਚ ਮਤਲਬ ਉਹ ਕਹਿ ਸਕਦੇ ਹੋ ਅੱਜ-ਕੱਲ ਚਲਿਆ ਨੀ ਜਿਹਦੇ ਦੁਪੱਟੇ ਵੀ ਨਾਲ ਆਦੇ ਨੇ ਆਹ, ਨਹੀਂ ਔਰਗੈਂਜਾ ਨਹੀਂ ਉਹ ਅੱਜ-ਕੱਲ ਹੈਵੀ ਸੂਟਾਂ ਦੇ ਨਾਲ ਜਹ ਕਿਹੜੇ ਦੁਪੱਟੇ ਆਦੇ ਨੇ, ਤੇ ਬਸ ਉਸ ਟਾਈਪ ਦਾ ਹੈਗਾ, ਕੱਪੜਾ ਸੂਟ ਬੜਾ ਸੋਹਣਾ ਹੈ, ਬੜਾ ਸੋਬਰ ਹੈ ਉਹ ਵਾਲਾ ਤੇ ਉਹ ਵੀ ਮੈਂ ਇੰਝੇ ਕਟਵਾਇਆ ਢਾਈ ਮੀਟਰ ਉਹ ਹਾਂ ਲੇਕਿਨ ਉਹਦੀ ਜਿਹੜੀ ਬੋਟਮ ਹੈ, ਉਹ ਪਲੇਨ ਹੈ। ਉਹ ਵੀ ਮੈਂ ਜ਼ਿਆਦਾ ਹੀ ਲਿੱਤਾ। ਅਤੇ ਕੱਪੜਾ ਢਾਈ-ਢਾਈ ਮੀਟਰ ਕਿਉਂਕਿ, ਮੈਨੂੰ ਸੀਗਾ ਕਿ ਥੋੜ੍ਹੇ ਜਿਹੇ ਪੈ ਬਚਾਣ ਦੇ ਚੱਕਰ 'ਚ ਟੇਲਰ ਨੂੰ ਦਿੱਕਤ ਨਾ ਨਾ ਹੋਈ, ਤੇ ਦੁਪਟ ਟਾ ਸ਼ਰਟ ਮੈਂ ਉਹ ਢਾਈ-ਢਾਈ ਮੀਟਰ ਮੀਟਰ ਲੇਈ ਆ।
ਅੱਛਾ,
ਉਹਦੀ ਚੌੜੀ-ਚੌੜੀ ਲੈਸ ਮੈਂ ਖਰੀਦ ਲਈ ਹੋਈ ਹੈ ਜਿਹੜੀ ਬੋਡਰ 'ਤੇ ਅੱਗੇ। ਪਿੱਛੇ ਔਰ ਬਾਜੂ ਤੇ ਲਗਾਉਣੀ ਹੈ ਉਹ ਪਾਕਿਸਤਾਨੀ ਸੂਟ ਬਣਵਾਉਣਾ ਹੈ ਉਹ ਮੈਂ।
ਅੱਛਾ, ਅੱਛਾ ਹ
ਤੇ ਮੈਨੂੰ ਸੀਗਾ ਕਿ ਮੈਂ ਤੁਹਾਡੇ ਕੋਲੋਂ ਇੱਕ ਦੋ ਵਾਰ ਪਹਿਲੇ ਵੀ ਸਿਲਵਾਏ ਹੋਏ ਨੇ। ਤੇ ਤੁਹਾਡਾ ਹੱਥ ਵੀ ਸਾਫ਼ ਹੈਗਾ ਇਹ ਨਾਲ ਹੀ ਬੰਦਾ ਦੱਸ ਵੀ ਦਿੰਦਾ ਹੈ। ਕੋਈ ਦਿੱਕਤ ਹੋਏ ਤਾਂ ਅੱਜ, ਕੱਲ ਦੇ ਨਵੇਂ ਟੇਲਰ ਤੇ ਵੈਸੇ ਹੀ ਉਹਨਾਂ ਨੂੰ ਸਮਝ ਨਹੀਂ ਹੈਗੀ।
ਹਾਂ।
ਹਾਂ, ਤੇ ਮੈਂ ਜਿਹੜੀ ਦੁਕਾਨ ਤੋਂ ਲਿੱਤਾ ਹੈ ਮੈਂ ਕਿਹਾ ਕਿ ਮੈਂ ਬੜੇ ਸਹੀ ਰੇਟ ਦਾ ਸੀ, ਮੈਂ ਕਿਹਾ ਮੈਂ ਅੱਗੇ ਹੀ ਸੋਚਦੀ ਸੀਗੀ ਤੁਹਾਨੂੰ ਦੱਸਾਂਗੀ ਮੈਂ
ਅੱਛਾ-ਅੱਛਾ,
ਤੁਸੀਂ ਵੀ ਜੇ ਕਦੇ ਵਿਜਿਟ ਕਰਨਾ ਹੋਏ, ਤੇ ਤੁਸੀਂ ਵੀ ਉੱਥੋਂ ਲੈ ਕੇ ਕਿ ਆਪਣਾ ਡਿਜ਼ਾਇਨਰ ਸੇਲ ਵੀ ਕਰ ਸਕਦੇ ਹੋ ਲੈ ਕੇ,
ਅੱਛਾ-ਅੱਛਾ, ਰੇਟ ਕੀ ਨੇ ਸਹੀ ਰੇਟ
ਹਾਂ ਰੇਟ ਸਹੀ ਨੇ, ਤੇ ਮੈਂ ਹਾਂ ਬਾਕੀ। ਕਿਤੇ ਦੇਖੋ ਅਸਤਰ ਆਏਗਾ, ਸਟੀਚਿੰਗ ਪਵਾ ਕੇ ਚਲੋ। ਪੈ ਹੀ ਜਾਂਦਾ, ਪਰ ਫਿਰ ਵੀ ਇਹ ਚੀਜ਼ ਆਮ ਨਹੀਂ ਮਿਲਦੀ।
ਆਮ ਨੀ ਮਿਲਦੇ।
ਤੇ ਉਝ ਅਸੀਂ ਲੈਣ ਜਾਓ, ਤਾਂ ਮੈਂ ਕਹਾਂ ਕਿ ਦੁਕਾਨ ਤੋਂ ਜੇ ਅਸਤਰ ਉਹ ਨਾਲ ਦੇਣ ਨਾ ਤੇ ਉਹ ਤਾਂ ਵੀ ਇਹਦੇ, ਨਾਲੋਂ ਸਾਨੂੰ ਚਾਰਜਰ ਗੁਣਾ ਮਹਿੰਗਾ ਹੀ ਮਿਲੇਗਾ।
ਹਾਂ-ਹਾਂ,
ਇੰਨਾ ਮੈਨੂੰ ਪਤਾ ਹੈ, ਤੇ ਹੋਰ ਉਹਨਾਂ ਕੋਲ ਪਿਓਰ ਹੋ ਗਈ। ਕਰੇਬ ਉਹ ਹਰ ਫੈਬਰਿਕ ਦੇ ਉੱਪਰ ਵਰਕ ਬੋਟਮ ਜੇ ਤੁਸੀਂ ਅਸੀਂ ਪਲੇਨ ਲੈਣੀ ਐ, ਜਾਂ ਬੋਟਮ ਵਰਕ ਵਾਲੀ ਲੈਣੀ ਹੈ, ਨਾਲ ਔਰ ਦੁਪੱਟਾ ਵੀ ਪੂਰਾ ਵਰਕ ਵਾਲਾ
ਮਤਲਬ ਸਾਰੇ ਉਹਨਾਂ ਕੋਲ ਥਾਨ ਨੇ ਹਰ ਚੀਜ਼ ਤੁਹਾਨੂੰ ਕੱਟ ਕੇ ਮਿਲੇਗੀ।
ਅੱਛਾ ਹੂੰ,,
ਆਹ ਹੋ ਕੱਲ ਮੈਂ ਆਪਣੇ ਮਾਇਕੇ ਗਈ ਹੋਈ ਸੀ, ਤੇ ਉੱਥੋਂ ਫਿਰ ਮੈਂ ਕਿਸੇ ਜਗ੍ਹਾ ਗਈ ਸੀ, ਮਾਰਕੀਟ ਆਪਣੇ ਹਸਬੈਂਡ ਨਾਲ
ਅੱਛਾ,
ਤੇ ਉਦੋਂ ਫੇਰ ਵਿਜਿਟ ਅਸੀਂ ਕੀਤਾ ਸੀ। ਆਪਣੇ ਮੇਰੇ ਹਸਬੈਂਡ ਦੇ ਮਾਮਾ ਜੀ ਰਹਿੰਦੇ ਨੇ, ਉਹਨਾਂ ਦੇ ਘਰ ਗਏ ਸੀਗੇ, ਅਸੀਂ ਤੇ ਫੇਰ ਉਸ ਤੋਂ ਬਾਅਦ ਮੇਰੇ ਹਸਬ ਨੇ ਆਪਣਾ ਕੰਮ ਕਰਨਾ ਸੀਗਾ।
ਹੂੰ-ਹੂੰ,
ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਮਾਰਕੀਟ ਛੱਡ ਦਿਉ, ਕਿਉਂਕਿ ਪਹਿਲੇ ਅਸੀਂ ਉ ਉੱਥੇ ਰਹਿ ਕੇ ਆਏ ਹੋਏ ਆ, ਉਸ ਜਗ੍ਹਾ ਮੇਰੇ ਹਸਬੈਂਡ ਉੱਥੇ ਹੀ ਰਹਿੰਦੇ ਸੀ। ਅਤੇ ਮਾਰਕੀਟ ਪਤਾ ਸੀ, ਮੈਨੂੰ ਮੈਂ ਫਿਰ ਮਾਰਕੀਟ ਨਿਕਲ ਗਈ। ਥੋੜ੍ਹੀ ਜਿਹੀ ਪਰਚੇਜਿੰਗ ਕੀਤੀ, ਹਲਕੀ ਫੁਲਕੀ ਤੇ ਇਹ ਚੀਜ਼ ਹੈ ਛੋਟੀ ਜਹੀ ਦੁਕਾਨ ਸੀ, ਮੇਰੇ ਕਿ ਮੈਨੂੰ ਬੜੀ ਪਸੰਦ ਆਈ। ਮੈਂ ਕਿਹਾ ਜਦੋਂ ਇਹ ਤਿਆਰ ਹੋਏਗੀ, ਬਣਨ ਤੋਂ ਬਾਅਦ ਡਿਜ਼ਾਇਨਰ ਆਈਟਮ ਬਨੀਏ।
ਹੂੰ-ਹੂੰ-ਹੂੰ, ਹਾਂ ਮੇਰੇ ਕੋਲ ਵੀ ਨਾ ਮੇਰੇ ਕੋਲ ਵੀ ਇੱਕ ਫੈਬਰਿਕ ਪਿਆ, ਆ ਜੋ ਉਹ ਕਹਿੰਦੇ ਨੇ ਉਹਨੂੰ ਉਹ ਡੈਮ ਡੈਨੀਮ ਡੈਨਮ ਕੱਪੜਾ ਹੁੰਦਾ ਹੈ। ਤੁਸੀਂ ਦੇਖਿਆ ਜਿੱਦਾਂ, ਜਿਹੜਾ ਜੀਨਸ ਵਾਲਾ ਕੱਪੜਾ ਹੁੰਦਾ ਏ। ਜੀਨਸ ਦਾ ਤਾਂ ਮੋਟਾ ਹੁੰਦਾ ਏ ਨਾ,
ਹਾਂ ਅੱਛਾ, ਉਹ ਤੇ ਅਲੱਗ ਚੀਜ਼ ਹੋ ਗਈ।
ਹਾਂ, ਤੇ ਇਹ ਡੈਨਿਮ ਇਹਨੂੰ ਬੋਲਦੇ ਨੇ, ਇਹਦੇ 'ਚ ਨਾਲ ਮਿੱਡੀਆਂ ਬਣਦੀਆਂ ਨੇ, ਜ ਲੇਡੀਜ਼ ਹਾਂ, ਪਤਲੀ ਵਾਲੀ ਉਹ ਲਚਕਦਾਰ ਬਿਲਕੁਲ ਕੁੱਲ ਲਚਕਦਾਰ ਔਰ ਉਹਦੇ 'ਤੇ ਨਾ, ਕਿੱਧਰੇ-ਕਿੱਧਰੇ ਵਰਕ ਏ ਉਹ ਸਾਨੂੰ ਵਰਕ ਆਪਣੇ ਆਪ ਆਪਣੇ ਦਿਮਾਗ ਨਾਲ ਲਿਆਣਾ, ਜਿੱਥੇ ਇਹਨੂੰ ਕਿੱਥੇ ਲੈ ਕੇ ਇਹਨੇ ਆ ਕ ਲੰਗ ਲੌਂਗ ਫਰੋਕ ਵੀ ਚੱਲੀਆਂ ਹੋਈਆਂ ਨੇ ਇਹਦੀਆਂ ਡੈਨਿਮ ਦੀਆਂ ਤਿੰਨ ਲੇਅਰ ਲਗਾ ਨਾ ਤਿੰਨ ਜਿਸ ਤਰਾ ਫਰੋਕ ਉੱਪਰ ਬੋਡੀ ਅਲੱਗ ਏ ਫਰੋਕ ਦੀ ਤੇ ਥੱਲੇ ਤਿੰਨ ਲੇਅਰ ਆਣਗੀਆਂ ਫਰੋਕ ਦੀਆਂ ਤੇ ਉਹ ਜਿਹੜੀ ਜਿਹੜੀ ਐੰਬਰੋਇਡਰੀ ਹੈ ਨਾ ਉਹ ਸਾਨੂੰ ਮਰਜ਼ੀ ਅਸੀਂ ਕਿੱਥੇ ਲੈ ਕੇ ਆਣੀ ਹੈ ਕਿਹੜੀ ਜਗ੍ਹਾ ਤੇ ਲੈ ਕੇ ਆਣੀ ਐ ਉਹ ਸਾਡੀ ਮਰਜ਼ੀ ਏ।
ਅੱਛਾ ਅੱਛਾ ਹਾਂ
ਤੇ ਤੁਹਾਨਾ ਮੈਂ ਉਹਦੇ
ਹਾਂ ਮੈਨੂੰ ਉਹ ਵੀ ਪੇਜਣਾ ਬਸ ਐ ਹੇ ਕਿ ਉਂਝ ਲੈਣ ਜਾਓ ਨਾ ਦੁਕਾਨਾਂ ਤੇ ਆਮ ਮਿਲਦੇ ਨੇ ਸੂਟ ਤੇ ਮੈਨੂੰ ਵੈਸੇ ਹੀ ਸ਼ੌਕ ਹੈ ਚਲੋ ਕੁਛ ਡਿਜ਼ਾਇਨਰ ਪਾਣ ਦਾ ਹੁਣ ਮੈਨੂੰ ਕਹਿੰਦੇ ਹਾਂ ਰੇਡੀਮੇਡ ਵੀ ਉਹ ਚੀਜ਼ ਨਹੀਂ ਮਿਲਦੀ ਹੁਣ ਆਪਣੀ ਆਪਣੀ ਪਸੰਦ ਵੀ ਹੁੰਦੀ ਏ ਨਾ ਮੈਨੂੰ ਕੁਛ ਅਲੱਗ ਜਿਹਾ ਪਸੰਦ ਹੈਗਾ ਕੁਛ ਪਾਣ ਦਾ ਕਿਉਂਕਿ ਮੈਂ ਇੰਨੇ ਸੂਟ ਪਾਾਰੇ ਵੈਸੇ ਈ ਨਹੀਂ ਪਾਂਦੀ ਬਹੁਤ ਘੱਟ ਪਾਂਨੀ ਆ ਮੀਂ ਪਾਈ ਫਿਰਦੀ ਹਾਂ ਟੀ ਸ਼ਰਟ ਲੋਰ, ਕੁੁਰਤੀਆਂ ਤੇ ਮੈਨੂੰ ਇਹ ਐ ਜੇ ਮੈਂ ਲੈ ਰਹੀ ਆ ਕਦੀ ਕਦਾਰ ਲੈਣਾ ਹੁੰਦਾ ਤੇ ਮੈਂ ਉਹ ਐਸੀ ਚੀਜ਼ ਲਵਾਂ ਜਿਹੜੀ ਡਿਜ਼ਾਇਨਰ ਹੋਏ। ਬਣੇ ਤੇ ਡਿਜ਼ਾਇਨਰ ਕਦੇ ਵੀ ਰੇਡੀਮੇਡ ਨਈ ਮਿਲਦਾ।
ਨਹੀ ਮਿਲਦਾ
ਉਹਨੂੰ ਡਿਜ਼ਾਇਨ ਹੀ ਕਰਵਾਉਣਾ ਪੈਂਦਾ ਹੈ ਐਵੇਂ ਥੋੜ੍ਹੀ ਇੰਨੇ ਇੰਨੇ ਵੱਡੇ ਜਿਹੜੇ ਡਿਜ਼ਾਇਨਰ ਬੈਠੇ ਦੇ ਨੇ ਉਹ ਡਿਜ਼ਾਇਨ ਕਰਕੇ ਹੀ ਬਣਾਦੇ ਨੇ ਨਾ ਹਾਂ ਤੇ ਮੈਂ ਤੁਹਾਨੂੰ ਦਿਖਾਵਾਂਗੀ ਪਿਕਸ ਪੇਜਾਂਗੀ ਤੁਹਾਨੂੰ
ਕੇ ਠੀਕ
ਤੇ ਤੁਸੀਂ ਮੈਨੂੰ ਦੱਸ ਨਾ ਮੈਂ ਉਹਨੂੰ ਕਿਸ ਸਟਾਈਲ ਨਾਲ ਬਣਵਾ ਬਣਾ ਸਕਣੀ ਹਾਂ ਤੁਸੀਂ ਉਹਨੂੰ ਕਿੰਝ ਬਣਾਓਗੇ?
ਠੀਕ ਹੈ ਠੀਕ
ਕੁਛ ਲੈਸਿਸ ਲੈਣੀਆਂ ਪੈਣਗੀਆਂ ਜੇ ਮੈਨੂੰ ਟਾਈਮ ਲੱਗਿਆ ਮੈਂ ਲੈੱਲਾਂਗੀ।
ਠੀਕ ਹੈ
ਤੁਸੀਂ ਦੇਖ ਲੈਣਾ ਕਿਹੜੀ ਮੈਚ ਕਰੇਗੀ।
ਹਾਂ ਹਾਂ
ਹਾਂ ਤੇ ਤੁਸੀਂ ਕਿੰਨੇ ਦਿਨ ਦਾ ਟੈਮ ਲੈਂਦੇ ਓ?
ਮੈਂ ਪੰਦਰਾਂ ਵੀਹ ਦਿਨ ਦਾ ਤਾਂ ਲੈਂਦੀ ਆ
ਅੱਛਾ ਇੱਕ ਇੱਕ ਕੱਪੜਾ ਸੀਣ ਦਾ ਇੱਕ ਸੂਟ,
ਹਾਂ ਹਾਂ
ਅੱਛਾ ਅਤੇ ਦੋ ਸੂਟ ਲਓ ਤੁਸੀਂ। ਜੀ ਅੱਛਾ ਅੱਛਾ।
ਹਾਂ ਕਿਉਂਕਿ ਮੈਂ ਜ਼ਿਆਦਾ ਜਲਦੀ ਕਰ ਨੀ ਪਾਉਂਦੀ ਮੈਂ ਰ ਕਰਕੇ ਨਾ ਹੋੌਲੀ ਹੌਲੀ ਹਾਂ ਹਾਂ ਹਾਂ
ਹੋ ਫਿਰ ਘਰ ਦੇ ਵੀ ਕੰਮ ਕਰਨੇ ਹੋਏ ਨਾ ਫੇਰ
ਕੰਮ ਹੁੰਦੇ ਨੇ ਹਾਂ,
ਹਾਂ ਚਲੋ ਮੇਨ ਤਾਂ ਵਿਸ਼ਵਾਸ ਦੀ ਗੱਲ ਹੁੰਦੀ ਹੈ। ਇਸ ਤੁਹਾਡੇ ਤੇ ਬਣਿਆ ਹੋਇਆ ਨਾ ਕਸਟਮਰਾਂ ਦਾ ਬਸ ਤਾਂ ਹੀ ਫਿਰ ਤੁਹਾਨੂੰ ਯਾਦ ਕਰੀਦਾ, ਜਦੋਂ ਇਹੋ ਜਿਹੀ ਚੀਜ਼ ਲਵੋ ਅੱਛੀ।
ਹਮ ਹਮ ਹਾਂ
ਚਲੋ ਹੋਰ
ਚਲੋ ਹਾਂਜੀ ਚਲੋ ਦੱਸਣਾ ਫਿਰ ਤੁਸੀਂ ਕਦੀ ਜਦੋਂ ਸਵਾਉਣਾ ਹੋਏਗਾ ਨਾ ਹੈ ਨਾ
ਹਾਂ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਮੈਨੂੰ ਆਪਣਾ ਐਡਰੈਸ ਵਗੈਰਾ ਭੇਜ ਦੇਣਾ ਨਾ, ਤੇ ਮੈਂ ਜਿਹਦੇ ਹੱਥ ਭੇਜ ਭੇਜਾਂਗੀ, ਤੇ ਤੁਹਾਨੂੰ ਫੇਰ ਉਹ ਤੇ ਜਾਏਗਾ। ਹੈਨਾ, ਤੇ ਤੁਸੀਂ ਸੋਹਣਾ ਜਿਹਾ ਬਣਾ ਦੇਣਾ।
ਠੀਕ ਹੈ, ਮੈਂ ਬਣਾ ਦਾਂਗੀ, ਹਾਂ ਹਾਂਜੀ ਸਤਿ ਸ਼੍ਰੀ ਅਕਾਲ ਠੀਕ। ਸਤਿ ਸ਼੍ਰੀ ਅਕਾਲ।